ਸਤਿ ਸ੍ਰੀ ਅਕਾਲ ਜੀ
ਸਤਿ ਅਕਾਲ ਜੀ ਹੋਰ ਭੈਣ ਜੀ ਠੀਕ ਠਾਕ ਹੋ ਤੁਸੀਂ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਜੀ
ਬਸ ਅਸੀ ਵੀ ਵਧੀਆ ਵਾ
ਹੋਰ ਕੀ ਕਰਦੇ ਪਏ ਸੀ ਬਸ ਬੈਠੇ ਸੀ ਬੇਠੈ ਦੇ ਸੀ ਕੱਪੜੇ ਲਾਉਂਦੇ ਪਏ ਸੀ ਮੈਂ ਕਿਹਾ ਧੁੱਪ ਫੇਰ ਤਾਂ ਲਾਉਦੇ ਲਾਉਂਦੇ ਭੈਣ ਜੀ ਨੂੰ ਯਾਦ ਕਰ ਲਈ ਹੈ ਤੇ ਹਾਂਜੀ ਹੋਰ ਹੋਰ ਸੁਣਾ
ਵਧੀਆ ਬਸ ਗਏ ਸੀ ਅਸੀਂ ਵੀੇ ਗੁਰਦੁਆਰੇ ਗਏ ਸਾਂ ਹੁਣ ਆਏ ਹਾਂ ਬਸ ਥੋੜੀ ਦੇਰ ਹੋ ਗਏ ਹਾਂਜੀ ਅਸੀ ਗੁਰਦੁਆਰੇ ਚਲੇ ਗਏ ਤਾਂ ਕਰਕੇ ਬਸ ਹੋ ਣੇ ਆਏਆ ਥੋੜੀ ਦੇਰ ਹੋਈ ਗਰਮੀ ਬੜੀ ਸੀ ਇੱਕ ਤੇ, ਅੱਜ ਧੁੱਪ ਬੜੀ ਤੇਜ਼ ਚੜੀ ਹੋਈ ਹੈ ਤੇ ਹਾਂ, ਬਹੁਤ ਗਰਮੀ
ਦੋ ਹਾਂ ਦੋ ਦਿਨ ਤੇ ਮੌਸਮ ਬੜਾ ਵਧੀਆ ਤੇ ਹਾਂਜੀ ਹਾਂਜੀ ਉਹੀ ਪਈ ਹੈ
ਹੋਰ ਹੁਣ ਬਹੁਤ ਜਿਆਦਾ ਗਰਮੀ ਹੋਈ ਹੈ ਹਾਂ ਕਿਧਰੇ ਜਾਣ ਤੇ ਦਿਲ ਵੀ ਨੀ ਕਰਦਾ ਸ਼ਾਮੀ ਐ ਕਿਧਰੇ ਜਾਵੇ ਬੰਦਾ ਘੁੰਮਣ
ਹਾਂਜੀ ਉਹ ਤੇ ਹੈ ਹੀ ਸ਼ਾਮ ਵਲੇ ਹੀ ਦਿਲ ਕਰਦਾ ਜਾਣਦਾ ਦੁਪਹਿਰੇ ਤੱਕ ਬਿਲ ਉਹੱਲਦੇ
ਮੈਂ ਦਿਲ ਕਰਦਾ ਹਾਂਜੀ ਤੇਹੀ ਹੈ, ਬਸ ਹੁਣ ਮੈਂ ਕਿਹਾ ਆਏ ਆ ਹੁਣ ਥੋੜਾ ਰੈਸਟ ਕਰਕੇ ਫੇਰ ਦੁਪਹਿਰ ਦੀ ਰੋਟੀ ਵੱਲ ਰੱਖਾਂਗੇ ਕੀ ਬਣਾਈਏ ਸੋਚਦੇ ਪਏ ਆ ਅੱਜ ਕੀ ਬਣਾਈਏ ਅ ਵੈਸੇ ਸੰਡੇ ਹੈਗਾ ਬੱਚੇ ਕਹਿੰਦੇ ਨੇ
ਹਾਂਜੀ-ਹਾਂਜੀ, ਹਾਂਜੀ ਉਹ ਤੇ ਹੈ ਹੀ ਏ, ਅੱਛਾ-ਅੱਛਾ ਹੋਰ
ਤੁਸੀਂ ਕਰ ਲਿਆ ਨਾਸ਼ਤਾ ਪਾਣੀ
ਹਾਂਜੀ-ਹਾਂਜੀ ਅਸੀਂ ਤੇ ਕਰ ਲਿਆ ਨਾਸ਼ਤਾ ਅਸੀਂ ਬਸ ਹੁਣੇ ਕਰਕੇ ਉੱਠੇ ਸੀ ਤੇ ਮੈਂ ਕਿਹਾ ਚੱਲ ਵਿਹਲੀ ਆ ਨਹੀਂ ਹੋ ਨਾ ਤੇ ਨਾਲੇ ਭੈਣ ਜੀ ਨੂੰ ਫੋਨ ਕਰਦੇ ਨਾਲੇ ਕੱਪੜੇ ਪੈਣ ਨਾਲੇ ਬਹਿ ਕੇ ਨਾਲ ਗੱਲਾਂ ਮਾਰਦੇ ਰਹਾਂਗੇ
ਹੋਰ ਵਧੀਆ ਹੋਰ ਕੀ ਮੈਂ ਆਪ ਤੰਗ ਟੁੰਮ ਕੇ ਲਾਹਣ ਲੱਗੀ ਸ ਕੱਪੜੇ ਫੱਟੇ ਹੋਏ ਸੀ ਥੋੜੇ-ਥੋੜੇ ਮੈਂ ਕਿਹਾ ਚੱਲ ਲਗਾ ਲਾ
ਅੱਛਾ-ਅੱਛਾ ਤੁਸੀਂ ਸੀ ਲੈਂਦੇ ਹੋ, ਅੱਛਾ-ਅੱਛਾ ਵਧੀਆ ਸਗੋਂ ਹੋਰ ਫੇਰ ਬੰਦਾ ਦਰਜੀਆਂ ਕੋਲ ਜਾਵੇ ਇਹ ਨੂੰ ਆਉਣ ਤੇ ਉਹ ਕਿੰਨੇ-ਕਿੰਨੇ ਪੈਸੇ
ਪੈ ਲੈ ਲੈਂਦੇ ਉਹਹੀ ਨਾ ਮੈਂ ਕਿਹਾ ਚਲੋ ਬੰਦਾ ਫੱਟੇ ਪੁਰਾਣੇ ਆਪਣੇ ਤਾਂ ਸਿ ਲੈਂਦਾ ਨਾ ਥੋੜੇ ਬਹੁਤੇ
ਹਾਂਜੀ-ਹਾਂਜੀ ਉਹ ਤੇ ਬਹੁਤ ਵਧੀਆ ਕਰਦੇ ਹੋ ਤੁਸੀਂ ਤੇ ਅਪਣੇ, ਅਪਣੇ ਆਪ ਸੀ ਲੈਂਦੇ ਹੋ
ਹੋਰ ਮਾੜੇ ਮੋਟੇ ਕਾਰਰ ਹੀ ਲਈਦਾ ਪਰਫੈਕਟ ਨਹੀਂ ਹੈਗੇ ਮਾੜੇ ਮੋਟੇ ਸੀ ਤੇ
ਚਲੋ ਆਪਣੇ ਜੋਗੇ ਤਾਂ ਹੈ ਹੀ ਉਹ ਨਾ ਕਈ ਤੇ ਆਪਣੇ ਜੋਗੇ ਵੀ ਨੀ ਹੁੰਦੇ ਬਿਲਕੁਲ ਦੂਜੇ ਦੇ ਸਾਰੇ ਬੈਠੇ ਹੁੰਦੇ ਆ ਚਲੋ ਇਨਾ ਹੀ ਸ਼ੁਕਰ ਹਾਂਜੀ- ਹਾਂਜੀ ਸਗੋਂ ਵਧੀਆ ਕਿੰਨਾ ਕੰਮ ਕਰ ਲੈਂਦੇ ਤੁਸੀਂ ਆ ਜਾਂਦਾ।
ਮਾੜਾ ਮਾ, ਹਾਂ, ਬਸ ਮਾੜਾ- ਮੋਟਾ ਕਰ ਲੈਂਨੇ ਹਾ ਅੱਜ। ਟੁੰਮਕੇ ਲਾ ਲੈਂਣੇ ਆ, ਤੇ ਐ
ਤੇ ਹੈ ਏ। ਸਗੋਂ ਵਧੀਆ, ਸਗੋਂ ਸਾਡਾ ਵੀ ਥੋੜਾ ਕੁੱਛ ਫਟਿਆ ਹੋਏਗਾ, ਤੇ ਸਾਡਾ ਵੀ ਸੀਨ ਲਾ ਦਿਆ
ਹਾਂ ਕੋਈ ਨੀ ਲਗਵਾ ਲਿਆ ਕਰੋ। ਸਿਲਾਈਆਂ ਤੇ ਮੈਂ ਲਾ ਲੈਣੀ ਆਂ, ਸਿੱਧੀ ਸਿਲਾਈਆਂ ਲਾ ਲੈਂਣੀ ਹਾਂ, ਹਾਂਜੀ, ਵੈਸੇ ਮੈਂ ਕੱਪੜੇ, ਸੂਟ ਨਹੀਂ ਸੀ ਸਕਦੀ।
ਅੱਛਾ- ਅੱਛਾ ਮਤਲਬ ਸਿੱਧੀਆਂ ਈ ਸੀਨਾ ਲਾਂਦੇ। ਤੁਸੀਂ, ਜਿਹੜਾ ਮਸਾ ਜਿਹੜਾ ਫਟੀਆ ਹੋਵੇ।
ਬੱਚਿਆਂ ਦਾ ਹੋ ਗਿਆ।
ਅੱਛਾ- ਅੱਛਾ, ਅੱਛਾ, ਤੇ ਫੇਰ ਤੇ, ਅੱਛਾ ਤੇ ਫੇਰ ਤੁਸੀਂ ਆਪਣੇ ਕੱਪੜੇ ਵੀ ਬਜ਼ਾਰੋਂ ਹੀ ਸਵਾਉਂਦੇ ਹੋਵੋਗੇ ਫੇਰ
ਹਾਂਜੀ ਆ, ਮੈਂ ਬਜ਼ਾਰੋ ਹੀ ਸਵਾਣੀ ਆ।
ਅੱਛਾ- ਅੱਛਾ। ਵਧੀਆ, ਚਲੋ ਹਾਂ, ਅੱਛਾ- ਅੱਛਾ, ਚਲੋ ਫੇਰ ਤੁਸੀਂ ਸੂਟ ਲੈਂਦੇ ਕਿਦੇ ਕੋਲੋ ਜੋ
ਬਸ, ਇਧਰੋਂ ਮਾਰਕੀਟ ਤੋਂ ਹੀ ਲੈਂਣੇ ਆ ਆਪਣੇ। ਲੈ ਕੇ, ਫੇਰ ਉੱਧਰ ਹੀ ਦਰਜੀ ਹੈਗੇ ਨੇ ਬਾਜ਼ਾਰ ਵਿੱਚ ਹੀ ਉਹਨਾਂ ਉਦਰੋ ਦੀ ਸਵਾਲੀ ਦਾ ਸੂਟ ਹਾਂ, ਹੋਰ ਉਹਨਾਂ ਤੇ ਸਵਾਲੀ ਦਾ ਨਾਲੋ- ਨਾਲ ਦੇ ਆਈ ਦਾ ਫਿਰ ਉਧਰ ਹੀ।
ਅੱਛਾ- ਅੱਛਾ, ਚਲੋ ਬੰਦਾ ਕਹਿੰਦਾ ਏ ਬਾਜ਼ਾਰ ਗਏ ਹੋਏ ਹਾਂ। ਤੇ ਆ ਵੀ ਕੰਮ ਮੁਕਾ ਹੀ ਆਈ ਏ, ਦੇਣਾ- ਸਵਾਣਾ ਤੇ ਹੈ ਹੀ ਏ ਜਦ ਲਿਆ ਤੇ, ਹਾਂਜੀ, ਹਾਂਜੀ- ਹਾਂਜੀ ਚਲੋ।
ਦੇ ਆਣੀ ਆ।
ਹਾਂ, ਸਗੋਂ ਤੇ ਬਹੁਤ ਵਧੀਆ ਕਰਦੇ ਤੁਸੀਂ ਬਾਹਰੋਂ ਵਾਰੀ ਦੇ ਆਂਦੇ ਆਂ
ਹਾਂਜੀ।
ਬਸ ਐਂਝ ਈ ਸਵਾ ਲਈ ਦੈ। ਹਾਂ, ਹੋਰ ਤੁਸੀ ਸੁਣਾਔ?
ਹੋਰ ਤੁਸੀ ਨੀ ਗਏ ਕਿੱਧਰੇ ਘੁੰਮਣ?
ਬਸ, ਬਸ ਚੱਲੇ ਆ ਤਿਆਰੀਆਂ ਹੀ ਹਾਂਜੀ-ਹਾਂਜੀ ਬਸ ਤਿਆਰੀਆਂ ਈ ਹੁੰਦੀਆਂ ਪਈਐਂ। ਬਸ-ਬਸ ਕੋਸ਼ ਨੀ ਸੋਚਦੇ ਪਏ ਆਂ ਕੋਛ। ਕਸ਼ਮੀਰ ਹੋਈ ਆਈਏ, ਹਾਂ ਜੀ ਬਸ, ਬੱਚੇ ਮਗਰ ਪੈ ਗਏ ਆ। ਕਇੰਦੇ ਕਸ਼ਮੀਰ ਹਾਂਜੀ-ਹਾਂਜੀ। ਬੱਚੇ ਕਇੰਦੇ ਕਸ਼ਮੀਰ ਜਾਣਾ ਕਸ਼ਮੀਰ, ਮੈਂ ਕਿਆ ਚਲੋ ਫੇਰ ਕਸਮੀ, ਹਾਂਜੀ-ਹਾਂਜੀ।
ਐ ਛੋਟੀਆਂ ਦਾ ਈ ਬਾਂਨਾ ਏ ਉਂਝ ਕਿੱਥੇ ਜਾਯਾ ਜਾਂਦੈ ਬੰਦਾ। ਅ ਸਾਡੇ ਆਪ ਪ੍ਰੋਨੇ ਆਏ ਦੇ ਨੇ ਘਾਰ।
ਛਾ।
ਹਾਂ, ਬਸ ਹਾਂ, ਮੈਂ ਕਿਆ ਚਲੋ। ਔ ਫੇਰ ਅਸੀ ਵੀ ਨੀ ਗਏ ਆਰਗੇ ਘੁੰਮਣ। ਮੈਂ ਕਿਆ ਜਾਵਾਂਗੇ ਫੇਰ ਕਦੀ। ਹਾਂ, ਔ ਫਿਰ ਬੱਚੇ ਆ ਜਾਂਦੇ ਨੇ, ਘੁੰਮਣ। ਮੈਂ ਕਿਆ ਚਲੋ ਫੇ ਤੇ ਫੇਰ ਕਦੀ ਹੋ ਆਵਾਂ ਮੇਰੇ ਵੀ ਪੇਕੇ ਬਾਰ ਨੇ ਮੈਂ ਕਿਆ ਫੇਰ ਜਾਵਾਂਗੀ। ਹਾਂ, ਮੇਰੇ ਬੱਚੇ ਵੱ, ਹਾਂ, ਮੈਂ ਕਿਆ ਫੇਰ ਮੈਂ ਰੱਖੜੀ ਤੇ ਈ ਵੇਖਾਂਗੀ, ਜਾਵਾਂਗੀ। ਦੋ-ਤਿੰਨ ਦਿਨ ਲਾਵਾਂਗੀ। ਹਾਂ ਤੇ ਘਾਰ ਆਇਆ ਗਿਆ ਹੋਵੇ ਫੇਰ ਚੰਗਾ ਵੀ ਨੀ ਲੱਗਦ ਹੈਗਾ।
ਹਾਂਜੀ-ਹਾਂਜੀ ਔ ਤੇ ਹੈ ਈ ਏ। ਹੋਰ ਤਾਡੇ ਬੱਚੇ ਫੇਰ ਵੱਡੇ-ਵੱਡੇ ਹੋ ਗਏ ਹੋਣੇ? ਹਾਂਜੀ-ਹਾਂਜੀ। ਮੈਂ ਕਿਆ ਬੱਚੇ ਤੁਆਡੇ, ਅੱਛਾ ਮੈਂ ਕਿਆ ਵੱਡੇ ਹੋਣੇ ਆ ਨਾ, ਤਾ ਈ ਤੇ ਅੱਛਾ-ਅੱਛਾ।
ਤਾਂ ਕਰਕੇ ਜਿੱਦ ਨੀ ਨਾ ਕਰਦੇ, ਜਾਣ ਦੇ ਏਨੀ।
ਅ ਹਾਂ ਜੀ ਔਈ ਏ। ਤੁਆਡੇ, ਸਾਡੇ ਬੱਚੇ ਛੋਟੇ ਆ ਫੇਰ ਮਗਰ ਪੈ ਜਾਂਦੇ ਆ ਸਾਨੂੰ ਲੈ ਕੇ
ਹਾਂ, ਨਹੀਂ ਹਾਂ ਉਹ ਤਾਂ ਹੈ ਹੀ ਆ ਬੱਚੇ ਫੇਰ ਹੋ ਜਾਂਦਾ ਏ ਚਿਕਨ ਕਹਿੰਦੇ ਨਹੀਂ ਚੱਲੋ, ਨਾਨੀ ਘਰ ਕਿਧਰੇ ਲੈ ਕੇ ਚੱਲੋ ਉਹ ਤੇ ਹੈ ਹੀ ਤਾਂ ਉਹ ਸਕੂਲੇ ਪੁੱਛਦੇ ਨੇ ਨਾ ਬੱਚੇ ਇੱਕ ਦੂਜੇ ਤੋਂ ਕਹਾ ਗਏ,
ਹਾਂਜੀ-ਹਾਂਜੀ ਹਾਂ, ਉਹ ਫੇਰ । ਤਾਂ ਕਹਿੰਦੀ, ਉਹੀ ਸਾਡੇ, ਹਾਂ ਉਹ ਤੇ ਬਸ ਬੱਚਿਆਂ ਨੂੰ ਦੇਣਾ ਹੁੰਦਾ । ਜਿਮੇ ਹੋਰ ਕਿਨੂੰ ਆਹੋ ਦੇਣਾ ਹੁੰਦਾ ਹੈ, ਹਾਂਜੀ, ਹਾਂਜੀ
ਹੋਰ ਬੱਚੇ ਬੱਚੇ ਜਵਾਬ ਦੇਣਗੇ, ਵਈ ਅਸੀਂ ਇੱਥੇ ਗਏ ਸੀ। ਇਥੇ ਗਏ ਸੀ ।
ਹਮ ਜੀ ਹਾਂਜੀ,
ਹਾਂ,
ਪੰਜ ਸਾਲ ਸਭ ਵਧੀਆ ਜੀ ਬਸ, ਹਾਂ ਬਸ ਤਿਆਰੀਆਂ ਕਰਦੇ ਪਏ ਆ ਜਾਣ ਦੀਆਂ, ਮੈਂ ਬੱਚਿਆਂ ਨੂੰ ਘੁਮਾਈਏ ਕੱਪੜੇ ਬੈਗ ਵਿਚ ਪਾਂਦੇ ਪਏ ਆਂ ਤੈ ਲੱਗ ਗਏ ਆ ਕੱਪੜੇ, ਤੇ ਮੈਂ ਹੁਣ ਬੈਗ ਵਿੱਚ ਕੱਪੜੇ ਪਾਉਣ ਲੱਗੀ
ਅੱਛਾ! ਉਹ ਤੇ ਹੈ ਹੀ, ਕੱਪੜੇ ਵੀ ਇੰਨੇ ਨੀ ਹੋਣੇ ਚਾਹੀਦੇ ਬਾਹਰ ਜਾਓ ਤੇ ਇੱਕ ਦੋ ਬੈਗ ਹੀ ਹੋਣ ਜਿਆਦਾ ਨਾ ਹੋਣ,
ਹੁਣ ਕਸ਼ਮੀਰ ਚ ਆਉਣਾ, ਤੇ ਫੇਰ ਉਹਦੇ ਹਿਸਾਬ ਨਾਲ ਕੱਪੜੇ ਪਾਉਣੇ ਆ ਠੰਢਾ ਮੌਸਮ ਹੋ ਜਾਂਦਾ ਉੱਥੇ ਇਕਦਮ ਫੇਰ ਔਖਾ ਹੋ ਜਾਣਾ ਫਿਰ ਗਰਮ ਕੱਪੜੇ ਵੀ ਬੰਦੇ ਨੇ ਹਾਂਜੀ, ਹਾਂਜੀ, ਓਹੀ ਤੇ, ਫਿਰ ਮੈਂ ਕਿਹਾ ਚਲ ਗਰਮ ਕੱਪੜੇ ਕੱਢੇ, ਜੇ ਆਪ ਪੈ ਜਾਣਗੇ ਠੀਕ ਨਹੀਂ, ਤੇ ਫਿਰ ਰਹਿਣ ਦਆਂਗੇ ਹਾਂਜੀ ਉਹ ਤੇ ਆ ਹੀ ।
ਗਰਮ ਕੱਪ ਭਲਾ ਜਾਂ ਤੇ ਆਪਣੀ ਕਨਵਿੰਸ ਹੋਵੇ ਫੇਰ ਜਾ ਸਕਦਾ ਬੰਦਾ । ਆਪਣੀ ਗੱਡੀ ਹੈ ਤੁਹਾਡੇ ਕੋਲ? ਅੱਛਾ! ਫੇਰ ਤੇ ਚਲੇ ਜਾਓਗੇ ਤੁਸੀਂ
ਚੱਲਿਆ ਟ੍ਰੇਨ ਵੀ, ਚੀ ਚਲਾਂਗੇ ਨਹੀਂ ਨਹੀਂ ਟ੍ਰੇਨ ਤੇ ਹੀ ਜਾਵਾਂਗੇ ਹਾਂਜੀ ਹਾਂਜੀ ਇੰਨਾ ਲੰਬਾ ਸਫ਼ਰ ਨ ਨਾ ਹੁੰਦਾ ਫੇਿਰ ਔਖਾ ਆ ਜਾਂਦਾ। ਫੇਿਰ ਬੰਦਾ ਟ੍ਰੇਨ ਵੇਖ ਤੇ ਆ
ਨੀ ਟਿਕਟਾਂ ਤੁਸੀਂ ਹਾਂ ਉਹ ਤੇ ਹੈ ਹੀ ਆ ਹਾਂ ਬੁੱਕ ਕਰਾ ਕੇ ਜਾਏਦਾ ਅੱਜ ਕਲ ਤੇ ਰਸ਼ ਹੀ ਬੜਾ ਹਾਂ।
ਪਈ ਦੀਆਂ ਸਾਰਿਆਂ ਦੇ ਬੱਚੇ ਸਭ ਘੁੰਮਣ ਜਾਂਦੇ ਪਏ ਆ।ਉਹੀ ਤੇ ਵੈਸੇ ਉਹੀ ਤੇ ਮੈਂ ਕਿਹਾ ਚਲੋ ਹਾਂਜੀ ਹਾਂਜੀ ਅਸੀਂ ਦੋ ਮੇ ਪਹਿਲਾਂ ਹੀ ਸੀਟਾਂ ਹਾਂ।
ਅੱਛਾ ਕਰਾਲੀ
ਦੋ ਮਹੀਨੇ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ ਸੀ ਅਸੀਂ ਹਾਂਜੀ। ਤੇ ਮੈਂ ਕਿਹਾ ਚਲੋ ਫੇਰ ਬਾਅਦ ਚੋਂ ਸੀਟਾਂ ਮਿਲਦੀਆਂ ਫੇਰ ਬ ਔਖੇ ਹੋ ਜਾਂਦਾ ਫਿਰ ਬੰਦਾ ਮਿਲਦੀਆਂ ਨੀ। ਸੀਟ ਫੇਰ ਵੇਟਿੰਗ ਵਿੱਚ ਆ ਜਾਂਦੀ ਏ। ਫੇਰ ਉਹ ਜਿਆਦਾ
ਬਹੁਤ ਔਖਾ ਹੋ ਜਾਂਦਾ ਹੈ ਬੱਚਿਆਂ ਨਾਲ ਸਫ਼ਰ ਵੀ ਨੀ ਹੁੰਦਾ ਨਾ ਫਿਰ ਇੰਝ। ਹਾਂ ਤੇੇ ਬੰਦਾ ਖਲੋ ਕੇ ਵੀ ਚਲਾ ਜਾਂਦਾ। ਬੱਚਾ ਚਿਰਨੀ ਨਾ ਖਲੋ ਸਕਦੇ।
ਜੇ ਬੱਚਿਆਂ ਵਧੀਆ ਚੀਜ਼ਾਂ ਵੇਖਣੀਆਂ ਹੁੰਦੀਆਂ ਬੱਚਿਆਂ ਨੂੰ
ਉਹ ਤੇ ਹੈ ਹੀ ਹਾਂ ਹੋਰ ਬਣਾ ਲਈ ਦੁਪਹਿਰ ਦੀ ਰੋਟੀ ਤੁਸੀਂ? ਹਾਂ ਰਸ਼ ਬੜਾ ਅੱਜ ਕੱਲ੍ਹ ਬੱਚੇ
ਹਾਂਜੀ ਉਹੀਉ ਤੇ। ਬਸ ਦ ਪੈਰੇ ਹਣ ਸੀ ਵੀ ਗੁੁਰਆਰੇ ਸੋਚਦੇ ਪਏ ਹਾਂ ਗੁਰਦੁਆਰੇ ਹੋਏ ਤੇ ਫੇਰ ਹੀ ਲੰਗਰ ਛ ਪਾਣੀ ਛਪ ਲਾਂਗੇ ਹਾਂਜੀ। ਹਾਂਜੀ ਸਾਡੇ ਹੁੰਦਾ ਏ ਨਾ। ਹਾਂ ਹਾਂ ਹਾਂਜੀ ਹਾਂਜੀ ਤੇ ਬਸ ਅਸੀਂ ਹੁਣ ਮੈਂ ਕਿਹਾ ਦੁਪਹਿਰੇ ਨਾਸ਼ਤਾ ਤੇ ਕਲਿਆ ਸੀ। ੍ਰ ਚਲੋ ਅੱਜ ਦੁਪਹਿਰੇ ਉੱਥੇ ਜਾਂਦੇ ਆਗ ਵਾ ਆ ਜ ਬਸ ਜਾਂਦੇ ਤੇ ਨਹੀਂੀ ਅਸੀਂ ਘੱਟ ਹੀ ਜਾਂਦੇ ਹਾਂ ਕਦੀ।
ਅੱਛਾ ਅੱਛਾ ਅੱਛਾ ਹਾਂ ਇਹ ਸਾਹਿਬਾਨੇ ਗੁਰਦੁਆਰੇ ਹੋ ਆਂਦਾ ਬੰਦਾ
ਹਾਂਜੀ ਹਾਂਜੀ ਬਸ
ਵੈਸੇ ਵੀ ਧੁੱਪ ਬੜੀ ਹੋਈ ਹੋਈ ਹੈ
ਹਾਂਜੀ ਹਾਂਜੀ ਧੁੱਪ ਬੜੀ ਤੇਜ਼ ਹੈ
ਹਾਂ ਓਹੀ ਨਾ ਗਰਮੀ ਚ ਵੈਸੇ ਵੀ ਨਹੀਂ ਆਇਆ ਜਾਂਦਾ ਕਿਧਰ
ਹਾਂ
ਤੁਹਾਡੇ ਮੀਂਹ ਮੂੰਹ ਨੀ ਪਿਆ
ਧੁੱਪ ਬੜੀ ਤੇ ਹਾਂਜੀ ਦੋ ਦੇ ਤੇ ਪਿਆ ਸੀ ਹੁਣ ਤੇ ਮ ਉੱਪਰ ਬੜੀ ਹਾਂਜੀ ਹਾਂਜੀ ਦੋ ਤਿੰਨ ਤਿੰਨ ਉਹ ਬੜੀ ਬਾਰਿਸ਼ ਹੋਈ ਹੈ ਬਸ ਹੁ ਨੀ ਹੋਈ ਹਾਂਜੀ
ਸਾਡੇ ਪਾਸੇ ਹੋ
ਹਾਂਜੀ ਹਾਂਜੀ ਅੱਛਾ ਅੱ
ਸਾਡੇ ਪਾਸੇ ਮੀਂਹ ਨੀ ਪਏ ਹਾਂ ਬੜੀ ਗਰਮੀ ਹੋਈ ਇੱਧਰ ਤੇ ਅਸੀਂ ਕਹਿੰਦੇ ਪਏ ਹ ਮੀਂਹ ਹੋ ਪੈ ਜਾਵੇ
ਹਾਂ ਬਸ ਬਈ ਕੋਈ ਆ ਹੋਰ ਸਭ ਵਧੀਆ ਵਧੀਆ ਜੀ ਬਸ
ਚਲੋ ਅੱਛਾ ਭੈਣ ਜੀ ਫੇਿਰ ਮੈਨੂੰ ਕੋਈ ਕੰਮ ਜੇ ਮੈਂ ਜਰਾ ਬਾਅਦ ਚ ਤੁਹਾਡੇ ਨਾਲ ਗੱਲ ਕਰਨੀ ਆ
ਅੱਛਾ ਅੱਛਾ ਠੀਕ ਆ ਠੀਕ ਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ